ਔਰ ਦੱਸੋ, ਠੀਕ ਉਹ?
ਹਾਂਜੀ, ਠੀਕ ਹੋੋਲੀਏ ਤੁਸੀਂ ਦੱਸੋਂ?
ਆਪਾ ਵੀ ਠੀਕ ਹੀ ਆ।
ਘੁੰਮਣ ਗਏ ਸੀ, ਕਿੱਧਰ?
ਹਾਂਜੀ ਹਾਂਜੀ, ਭਾਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜ਼ਿਆਦਾ ਤੇਜ਼। ਬਸ ਵਧੀਆ ਤੁਸੀਂ ਦੱਸੋ। ਹਾਂਜੀ ਜਾਂਦੇ ਆ ਤੁਸੀਂ ਜਾਂਦੇ ਹੋ।
ਕਿੱਧਰ ਆਂਦੇ ਹੋ।
ਆਪਾਂ ਤਾਂ ਸੰਘ ਚੱਲ ਜਾਂਦੇ ਆ ਨਹੀਂ ਤੇ ਕਦੇ ਟਸ ਚਲੇ ਜਾਂਦੇ ਹਾਂ। ਹਾਂਜੀ-ਹਾਂਜੀ ਉਹਨੂੰ ਟਫ। ਕਹਿੰਦੇ ਆ ਉੱਥੇ ਜਾਂਦੇ ਆ ਹੋਰ। ਹਾਂਜੀ ਗਈ ਸੀ ਤੁਸੀਂ-ਤੁਸੀਂ ਉੱਥੇ ਦਾ। ਪੰਜ ਰੁਪਏ ਦੀ ਪੈਪਸੀ ਮਿਲਦੀ ਹੈ, ਜੀਆਉਣ ਦੇ ਛੋਲੇ ਭਟੂਰੇ ਉਹ ਜੀਆਉਣ ਦੀ ਲੱਸੀ। ਬੜਾ ਕੁਛ ਮਿਲਦਾ ਹਾਂਜੀ ਵੀ ਬੜਾ ਸਵਾਦ। ਔਰ ਉਹਨਾਂ ਨੇ ਚੌਵੀ ਘੰਟੇ ਸੱਤ ਹਫ਼ਤੇ ਜਦੋਂ ਮਰਜੀ ਜਦੋਂ ਮਰਜੀ ਹਰ। ਪੂਰਾ ਸਾਲ ਚੱਲਦਾ ਐ, ਪੂਰਾ ਜੀਵਨ। ਹਾਂਜੀ -ਹਾਂਜੀ। ਜੀ ਬਹੁਤ ਵੱਡੀ ਸੇਵਾ ਕਰ ਰਿਹਾ ਆ ਉਹ, ਬੜਾ ਉਹਨੂੰ ਪੁਨ ਮਿਲੇਗਾ। ਹਾਂਜੀ ਹਾਂਜੀ, ਵਧੀਆ ਗੱਲ ਐ। ਹਾਂਜੀ। ਹਾਂਜੀ, ਹੋਰ ਤੁਸੀਂ ਨੀ ਗਏ ਅੰਮ੍ਰਿਤਸਰ ਕਦੇ। ਕਦੋਂ। ਅੱਛਾ। ਹਾਂਜੀ ਤੁਸੀ ਉਥੇ ਕੀ-ਕੀ ਘੁੰਮੇ? ਤੁਸੀਂ ਕਿੱਥੇ-ਕਿੱਥੇ ਗਏ ਸੀ ਘੁੰਮਣ ਲਈ। ਅੱਛਾ ਜੀ। ਆਹ ਹਾਂ। ਜਲ੍ਹਿਆਂਵਾਲਾ ਬਾਗ ਵੀ ਬੜਾ ਮਸਤ ਹੈ ਉੱਥੇ ਗੋਲੀਆਂ ਚਲਾਤੀ ਸੀ ਨਾ। ਗੋਲਡਨ ਟੈਂਪਲ, ਗੋਲਡਨ ਟੈਂਪਲ ਹੈਗਾ ਹੈ। ਹਾਂਜੀ-ਹਾਂਜੀ ਓਥੇ ਨੇੜੇ ਗੁਰੂਦਵਾਰਾ ਹੈਗਾ ਹਾਂਜੀ ਦੂਜਾ ਵੀ ਹੈਗਾ ਓਥੇ ਵੀ ਗਏ ਸੇਗੇ। ਅ। ਹਾਂਜੀ-ਹਾਂਜੀ, ਓਹਨਾ ਦਾ ਲੰਗਰ ਬੜਾ ਸਵਾਦ ਹੁੰਦਾ ਹੈ ਹਾਂਜੀ ਬਾਕੀ। ਹਾਂਜੀ-ਹਾਂਜੀ। ਏ ਭਾਜੀ ਆਵਾਜ਼ਾਂ ਕਿੱਧਰੋਂ ਆ ਰਹੀਆਂ ਨੇ। ਹੋਰ ਜੀ।
ਹੋਰ। ਬਾਰਿਸ਼ ਕਿੱਥੇ ਆ ਰਹੀ ਬਹੁਤ ਤੱਕੜੀ ਆਉਂਦੀ ਪਈ ਇੱਥੇ ਤੇ ਬਾਰਿਸ਼। ਇੱਥੇ ਵੀ।
ਬੜਾ ਬੁਰਾ ਹਾਲ ਕੀਤਾ ਹੋਆ ਬਾਰਿਸ਼ ਨੇ। ਹਾਂਜੀ। ਬੰਦ ਕਰ ਦੇ।
ਮੈਂ ਗ਼ਲਤ ਬਾਤ ਏ ਨਾਲੇ ਭਰਨਾ ਜਿਹੜਾ ਇ ਏਧਰ ਦਾ ਉਹ ਹੈਗਾ ਐਮ ਸੀ। ਉਹਨੂੰ ਕਵੇ ਨਾਲੇ ਸਾਫ਼ ਕਰਾ ਤੇ ਇਧਰ ਪਾਣੀ ਨਾ ਭਰੇ।
ਹਾਂਜੀ-ਹਾਂਜੀ-ਹਾਂਜੀ।
ਹੋਰ ਦੱਸੋ।
ਬਸ ਵਧੀਆ। ਹਾਜੀ ਬਸ ਰਾਤੀ ਸੌਦੇ ਆ ਕਦੋਂ ਘੰਟੇ ਬਾਰਾਂ ਵਜੇ ਦਾ ਆਉਂਦਾ ਕੋਲਜ ਜਾਂਣੇ ਆ ਕਦੀ- ਐਵੇਂ ਟਾਈਮ ਸਾਰਾ ਨਿਕਲ ਜਾਂਦਾ ਸਵੇਰੇ ਉੱਠਦੇ ਆ ਬੁਰਸ਼ ਦੇ ਨਾਲ ਕਰਦੇ ਆਂ ਜਾਂਦੇ ਆ ਫੇਰ ਰੋਟੀਆਂ ਫਿਰ ਫਟਾਫਟ ਕਾਲਜ ਨਿਕਲ ਜਾਵੇ, ਕਾਲਜ ਜਾ ਕੇ ਜਾ ਕੇ ਸਕੂਲ ਦਾ ਉੱਥੇ ਕੰਮ ਕਰਦੇ ਆ ਕੋਲੇਜ ਦਾ, ਫੇਰ ਖਾਣ ਆਦੇ ਆ ਸ਼ਾਮੀ ਪੰਜ ਵਜੇ ਉਸ ਤੋਂ ਬਾਅਦ ਥੋੜੀ ਦੇਰ ਬਾਹਰ ਜਾ ਥੋੜੀ ਦੇਰ ਬਾਹਰ ਜਾਂਦੇ ਆ ਫਿਰ ਉਸ ਤੋਂ ਬਾਅਦ ਖਾਣ ਆਦੇ ਆ ਫਿਰ ਰੋਟੀ ਖਾ ਕੇ ਫਿਰ ਸੋ ਜਾਣੇ ਆ ਬਸ ਆਹੀ ਡੇਲੀ ਦੀ ਰੂਟੀਨ ਚਲਦਾ ਪਿਆ ਹੁਣ ਤੇ ਰੂਟੀਨ ਤਾਂ ਠੀਕ ਐ ਪਰ ਕੰਮ ਹੋ ਗਿਆ ਸਾਨੂੰ ਕੋਲੇਜ ਜਾਕੇ
ਕੋਲਜ ਦਾ ਤੁਹਾਡਾ ਫਸਟ ਈਅਰ ਹੈਗਾ ਯਾ ਸਕਿੰਡ ਸਾਡਾ ਵੀ ਫਸਟ ਈਅਰ ਹੈਗਾ ਏ। ਹੋਰ ਸਬ ਵਧੀਆ।
ਹਾਂਜੀ-ਹਾਂਜੀ ਲੱਗਦਾ ਏ। ਹੋਰ ਤੁਹਾਡੇ ਇਦਰ ਆਉਦਾ ਹੈ ਏਰੀਏ ਦਾ ਕੋਈ। ਸਾਡੇ ਇੱਧਰ ਤੇ ਕਾਲੇ ਦੀ ਦੁਕਾਨ ਹੈਗੀ ਏ, ਉਹਨੂੰ ਸਭ
ਹਾਂ ਮੈਂ ਵੀ ਸੁਣਿਆ ਹੈਗਾ ਇਸ ਸਾਲ ਨਾਮ-ਨੂਮ ਚੜ੍ਹਾਉਂਦੇ ਆ ਹਾਂਜੀ ਹਾਂ ਸਾਡੇ ਉਹ ਰਹਿੰਦਾ ਏ ਰਵੇਲ ਓਦੇ-ਓਦੇ ਮੰਜੇ ਦੇ ਨੀਚੇ ਪਟਾਕੇ
ਹਾਂਜੀ-ਹਾਂਜੀ ਹਾਜੀ ਹਾਂਜੀ ਮੈਂ ਵੀ ਸੁਨਿਆ ਐ ਗੱਲ ਤੇ ਹੋਰ ਭਾਜੀ ਦੱਸੋ ਕੁਛ ਅੱਜ ਹੀ ਸਭ ਠੀਕ ਤੁਹਾਡੇ ਘਰ ਹੋਰ ਭਾਜੀ ਬਸ ਹਾਂਜੀ ਆਪਾਂ ਰੋਹਿਤ ਸ਼ਰਮਾ
ਆਪਾਂ ਐਮ ਐਸ ਧੋਨੀ ਨੂੰ
ਹੋਰ-
ਹੋਰ ਦਸੋ
ਹਾਂਜੀ, ਐਮਾਜ਼ੋਨ ਦੀ ਵਧੀਆ ਪਲੇਅ ਹੈਗਾ
ਉਹਨੇ ਸਾਰੀ ਟਰੋਫੀ ਜਤਾਈ ਹੋਈ ਐ
ਹਾਂ, ਪਲੇਅਰ ਤਾਂ ਵੈਸੇ ਸਾਰੇ ਹੀ ਵਧੀਆ ਨੇ ਹਾਂ
ਰੋਹਿਤ ਸ਼ਰਮਾ ਦਾ ਇੱਕ ਰਹਿ ਗਿਆ ਵਰਲਡ ਕੱਪ ਰਹਿ ਗਿਆ ਦੋ ਹਜ਼ਾਰ ਸਤਾਈ ਵਿੱਚ ਕਹਿੰਦਾ ਐ।
ਹਾਂਜੀ-ਹਾਂਜੀ
ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਨੂੰ ਇਹਨੇ ਛਿੱੱਕ ਮਾਰੇ ਇੰਨੇ ਛੱਕੇ ਮਾਰੇ ਆਸਟ੍ਰੇਲੀਆ
ਹੋਰ ਭਾਜੀ ਦੱਸੋ ਕਿਦਾ ਹਾਂਜੀ-ਹਾਂਜੀ-ਹਾਂਜੀ ਹਾਂਜੀ ਤੁਸੀਂ ਉਹਦਾ ਨਾਮ ਸੁਣਿਆ
ਹਾਂਜੀ, ਸੁਣਿਆ ਏ।
ਉਹਨੇ ਵੀ ਬੜੀ ਮਾਰ ਉਹਨਾਂ ਦਾ ਉਹ ਭੁਮਰਾ ਪਹਿਲੀ ਬੋਲ ਤੇ। ਮੇਰੀ ਸ਼ਰਟ ਹੈਗੀ ਆ ਇੱਥੇ ਹਾਂਜੀ। ਹਾਂਜੀ-ਹਾਂਜੀ, ਉਹ ਵੀ ਬੜਾ ਮਾਰੇਗਾ ਬਸ ਹਾਂਜੀ, ਉਹੀ ਔਰ ਸੁਬਮਣ ਗਿੱਲ ਵੀ ਵਧੀਆ ਪਲੇਅਰ ਹੈਗਾ। ਔਰ ਦੱਸੋ? ਬਸ ਵਧੀਆ ਹਾਂਜੀ। ਹਾਂਜੀ, ਹਾਂਜੀ-ਹਾਂਜੀ, ਮੌਸਮ ਸਾਡਾ ਇਦਰੋਂ ਕਿਹੜਾ ਤੁਸੀਂ ਤੁਹਾਡਾ ਤੁਹਾਡਾ ਗਾਓ ਕਿੱਥੇ ਹੈਗਾ। ਤੁਹਾਡਾ ਕਿਹੜਾ ਪਿੰਡ ਚ ਗਾਓ ਹੈਗਾ
ਹਾਂ, ਸ ਮਾਸਾ ਹੋਏਗਾ ਕੋਈ ਮਸਾ ਉੱਧਰ ਹੈਗਾ ਏ
ਅੱਛਾ ਹਾਂਜੀ-ਹਾਂਜੀ, ਖੁਲ੍ਹ ਗਏ ਨੇ ਅੱਜੀ ਹੀ ਖੁੱਲੇ
ਸਾਡੇ ਇੱਧਰ ਵੀ ਖੁੱਲ ਗਏ ਨੇ ਪਰ ਕਿਹੜਾ ਬੱਚਾ ਵੀ ਨੀ ਗਿਆ।
ਆਹ ਕੋਈ ਕੋਈ ਗਿਆ ਗਿਣਾ ਚੁਣਾ, ਹਾਂਜੀ-ਹਾਂਜੀ, ਹੁਣ ਛੁੱਟੀ ਹੋਜੇਗੀ ਸਾਰੀ ਜੀ ਅੱਧੇ ਘੰਟੇ ਚ
ਚਲੋ ਬਈਆ ਨਾਲੇ ਭਿੱਜ ਕੇ ਆਏਗੇ ਸਵੇਰੇ ਨਹਾਏ ਨੀ ਸੀ ਹੁਣ ਨਾਲਾਂਗੇ।
ਹਾਂਜੀ-ਹਾਂਜੀ,
ਹੋਰ ਤੁਹਾਡੇ ਉੱਧਰ
ਹਾਂਜੀ-ਹਾਂਜੀ, ਹਾਂਜੀ, ਔਰ ਤੁਸੀਂ ਸਾਡੀ ਓਰੇਂਜ ਦੀ ਮੈਂਗੋ ਦੀ ਉਹ ਬਲਿਊ ਵਾਲੀ ਓ ਬੜੀ ਸਾਰੀ ਬ੍ਰੈਡ ਪਕੌੜੇ ਬੜੇ ਸਾਰੇ ਮਿਲਦੇ ਆ।
ਪਿੰਕ ਵਾਲੀ। ਓਰਂਜ ਓਲੀ ਵਾਈਟ ਵਾਲੀ ਮੈਂਗੋ ਦੀ।
ਹਾਂਜੀ ਤੁਹਾਡੇ ਅੰਦਰ, ਹਦਾ ਨਹੀਂ ਤੁਹਾਡੇ ਉੱਧਰੋਂ ਆਹਿੰਦਾ ਬੁੜੀ ਗੁਰਦੁਆਰਾ ਹਾਂਜੀ ਹਾਂਜੀ ਬੜੇ ਸਾਰੇ ਲੋਕ ਆਂਦੇ, ਗਰਾਊਂਡ ਫਲੂਰਤੋ ਆਂਦੇ ਨਿ ਕੋਈ ਪੰਜਾਬ ਤੋਂ ਵੀ ਆਉਂਦੇ ਨੇ ਹਰ ਜਗ੍ਹਾ ਤੋਂ ਆ
ਹਾਂਜੀ-ਹਾਂਜੀ, ਹਾਂਜੀ
ਹੋਰ ਦੱਸੋ?
ਹੋਰ ਐ ਤਾਂ ਬਾਰਿਸ਼ ਦਾ ਮੌਸਮ ਬੇੜਾ ਖਰਾਬ ਐ ਬੱਚਿਆਂ ਨੂੰ ਬਿਮਾਰ ਕਰ ਦਿੰਦਾ। ਬੜਾ ਘੱਟ ਖਾਂਦੇ ਆ ਬਾਹਰ ਦਾ ਖਾਣ ਨਾਲ ਹੀ ਬੜਾ ਕੁੱਝ ਹੋ ਜਾਂਦਾ। ਹਾਂ, ਹਾਂਜੀ ਹਾਂਜੀ, ਇੱਕ ਵਾਰ ਅਗਰ ਬਿਮਾਰੀ ਲੱਗ ਗਈ ਨਾ ਘੱਟੋ ਘੱਟ ਇੱਕ ਹਫ਼ਤੇ ਤੋਂ ਪਹਿਲੇ ਛੁਟਦੀ ਨੀ ਹੈਗੀ।
ਹਾਂਜੀ, ਸਹੀ ਗੱਲ ਐ। ਏਸੀ ਕੱਪੜ ਪਕਣਾ ਤਰ ਕਰ ਦਿੱਤੀ ਹੈ ਠੰਡ ਵਿੱਚ ਨਾ ਕਦੇ ਵੀ ਅਸੀਂ ਚਲਾਇਆ ਨਾ ਕਰੋ ਹਾਂਜੀ ਪੱਖਾ ਵੀ ਵਧੀਆ ਹਵਾ ਦਿੰਦਾ ਵੈਸੇ ਤਾਂ
ਹਾਂਜੀ ਜਦੋਂ ਲੋਕਾਂ ਨੂੰ ਐਸੀੇ ਤਿਆੋਂ ਤੁਸੀਂਲਾਉਣਗੇ, ਬਟਨ ਤੋਂ ਇਹੀ ਲੱਗਦਾ ਪਿਆ ਐਨੀਮੋਰਟ ਤਾਂ ਸਭ ਉਹ ਹੈਗੇ ਨੇ ਡਰਾਮੇ ਮੰੱਖੜਿਆਵਾਂ ਤੁ ਇਹ ਸੇ ਵੀ ਦੇਣੀ ਆ। ਹਾਂਜੀ ਹਾਂਜੀ ਅਸਾ ਤੇ ਬਟਨ ਦਾ ਵਧੀਆ।
ਹਾਂਜੀ।
ਹਾਂ। ਹੋਰ ਦੱਸੋ? ਹਹ ਸਭ ਵਧੀਆ। ਹਾਂਜੀ। ਹਜੀ ਹਜੀ ਆਏ ਸੀ ਬੜੇ ਸਾਰੇ।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
ਹਾਂਜੀ ਉਹ ਬਸ ਜਾਣ ਲਉਉਣ ਲਓ ਸਕੂਲ ਖੁੱਲ ਗਏ ਬਸ ਅ ਅੱਜ ਉਹ ਮ ਚਲੇ ਜਾਣਾ ਸੀ ਬਸ ਐਸ ਲਈ ਨ ਗ ਕਿਉਂਕਿ ਬਾਰਿਸ਼ ਆ ਗਹੀ ਹੈ। ਹਾਂਜੀ। ਇਹ ਬਰਸਾਤ ਬੜਾ ਪਰੇਸ਼ਾਨ ਕੀਤਾ ਹੋਆ। ਹਾਂਜੀ। ਜੇਕਰ ਬਾਰਿਸ਼ ਆ ਜਾਂਦੀ ਗੰਦ ਪ ਜਾਂਦੀ ਹੈ। ਹਾਂਜੀ ਇਹ ਲੋਕਾਂ ਜਿਹਨਾਂ ਨੇ ਕੰਮ ਜਾਣਾ ਹੁੰਦਾ ਉਹਨਾਂ ਦੀ ਛੁੱਟੀ ਕਰਾ ਦਿੰਦੀ ਆ ਬਾਰਿਸ਼ ਹੋਰ ਇੱਕ ਤਾਂ ਲੋਕਾਂ ਦੀ ਤਨਗਾ ਵੀ ਕੱਟ ਜਾਂਦੀ ਏਥੇ ਪਿੱਛੇ ਬਾਰਿਸ਼ ਪਛੇ ਆਪ ਵੀ ਜਾਂਦੇ ਹੋ।
ਸਭ ਤੋਂ ਵਧੀਆ ਜਿਹੜਾ ਉਹ ਹੈ ਗ ਰੇਨਕੋਟ ਉਹ ਪੈਨ ਕੇ ਆ ਉਹਦੇ ਉਹਦੇ ਕੋਲ ਨਾ ਕੱਪੜੇ ਵੀ ਬਚੇ ਜਾਂਦੇ ਨੇ। ੇ ਬਰ ਤੇ ਲੱਗਦੀ ਹੈਗਾ ਹਾਂਜੀ। ਜਾ ਤਾਂ ਲੱਗਦੀ ਹੈਗੀ ਆ।
ਹਾਂਜੀ। ਗੱਲ ਤੇ ਵੇਖੀਏ। ਕੀ ਫਾਇਦਰਲ ਰੇਨਕੋਟ ਦੇ ਪੈਸੇ ਖਰਚਣਦਾ। ਹੋਰ, ਸਭ ਤੋਂ ਵਧੀਆ ਵਾਲੀ ਹੈ।
ਘਰ ਵਿੱਚ ਜ ਇਹ ਉਹ ਚਲਾ ਲੋ ਹੀਟਰ
ਤੇ ਗੇਟ ਭ ਰਣਾ ਹੀਸਦ ਗੁੰਧ ਲੱਗੇਗੀ। ਹੋਰ। ਬਸ ਵਧੀਆ, ਤੁਹਾਡੇ ਕੋਲ ਕਿਹੜੀ ਕਾਰ ਏ? ਸਾਡੇ ਕੋਲ ਤਾਂ ਸਵਿਫਟ ਹੈਗੀ ਹੈ।
ਸਾਡੇ ਕੋਲ ਤੇ ਹੋਗੀ ਇਨਨੋਵਾ। ਹਾਂਜੀ ਸੈਵਨ ਸੀਟਰ ਹੈਗੇ। ਆਈ ਨਹੀਂ
ਇਹ ਇਹ ਨਵਾਂ ਨਵਾਂ ਮੋਟਲ ਹੈ ਆ ਕ੍ਰਿਸ਼ਟਤਾ ਇੱਕ ਉਹ ਹੈਗੀ ਆਰਟੀਗਾ। ਇੱਕ ਕੋਰ ਵੀ ਹੈਗੀ ਟਾਟਾ ਦੀ ਕਾਰ ਸਫਾਰੀ।
ਲੈਲੋ ਆਰਟੀਗਾ। ਉਹ ਬਹੁਤ ਵਧੀਆ ਆਉਦੀ ਹੈ। ਕੱਡ ਲਓ ਉਹਦੇ ਵਿੱਚ ਸ ਆ ਜਾਂਦੇ ਪਰ ਸ਼ੀਟਰ ਵਿੱਚ ਬਹੁਤ ਕਮਾਉਂਦੇ ਨੇ
ਆ ਆਹ ਅੱਜ ਹੀ ਖਾ ਗਿਆ ਹਾਂ, ਵਗੈਰਾ ਬੜੇ ਪਸੰਦ ਆ ਗਏ ਨੇ ਮੈਨੂੰ
ਚਲੋ ਮੈਂ ਤੁਹਾਡੇ ਅੰਦਰ ਪਹੁੰਚਣ ਲੱਗਾ ਮੈਂ ਤੈਨੂੰ ਗਿਫਟ ਦੇਣਾ ਸੀ ਮੈਂ ਚਲੋ ਤੁਹਾਡੀ ਗਲੀ ਦੇ ਬਾਹਰ ਪੋਚਣ ਲੱਗਾ ਵਾ ਤੁੰ ਬਸਾ ਚ ਪਾਏ ਠੀਕ ਹੈੇ ਬਨਾਂ ਸਾਡਾ ਮਨ ਨਹੀ ਲੱਗਦਾ
ਉਹ ਭਾਜੀ ਕੋਈ ਨੀ ਆਪਾਂ ਆ ਜਾਂਦੇ ਮਿਲਣ ਤੁਹਾਡੇ ਘਰ, ਕੀ ਹੋ ਗਿਆ
ਅਗਲੇ ਹਫ਼ਤੇ ਤੁਸੀਂ ਆ
ਉਹ ਭਾਜੀ ਬਰਸਾਤ ਚਾਂਦੀ ਜੋ ਦੱਸੀ ਮੈਨੂੰ ਫੋਨ ਕਰ ਦਿੰਦੇ ਮੈਂ ਆ ਜਾਂਦਾ। ਕਾਰ ਚ ਆਇਓ ਬਾਈਕ ਚ। ਚਲੋ ਐ ਵੀ ਸੁੱਖ ਹੈਗਾ ਕਾਰ ਦਾ ਵੀ। ਸਾਡੀ ਗਲੀ ਵਿੱਚ ਤੇ ਦੇਖੋ ਕਿੰਨੀ ਬਦਲੀ ਕਾਰ ਸਲ ਕਿਵੇ ਆਉਗੇ ਇੱਧਰ। ਚਲੋ ਮੈਂ ਰ ਤੁਹਾਡ ਕਾਰ ਕੋਲ ਹੀ ਆ।
ਹਾਂਜੀ ਆ ਜਾ। ਪਹਿਲੇ ਮੈਨੂੰ ਇਹ ਦੱਸੋ ਤੁਹਾਡੇ ਉੱਧਰ ਕਿਹੜੀ ਅਕੈਡਮੀ ਹੈਗੀ ਹੈ।
ਹਮ ਹਾਂਜੀ- ਹਾਂਜੀ ਕ੍ਰਿਕਟ ਦੀ ਅਕੈਡਮੀ, ਫੁੱਟਬਾਲ ਦੀ ਅਕੈਡਮੀ ਬੜੀ ਸਾਰੀ ਨੇ। ਅਹ ਕਿਵੇ ਕ੍ਰਿਕਣਾ ਅਕੈਡਮੀ ਇਕ ਤੇ ਫੁੱਟਬਾਲ ਵੀ ਉੱਥੇ ਕਰਦੇ ਨੇ। ਹਾਂਜੀ- ਹਾਂਜੀ। ਹੋਰ ਦੱਸੋ
ਹੋਰ ਵਧੀਆ
ਹੋਰ ਭਾਜੀ ਹਾਂਜੀ -ਹਾਂਜੀ ਰਾਂਦਾ ਈ ਰਿਕਸ਼ਾ ਲ ਮੇਰਾ ਬਿਲ ਪਤਾ ਕਿੰਨਾ ਆਇਆ ਸੀ ਅੱਠ ਰੁਪਏ ਆਇਆ ਸੀ ਅੱ ਸਚੀ ਹ ਅੱਛਾ ਜੀ ਅੱਛਾ।
ਘੱਟੋ ਘੱਟ ਇੱਕ ਦੋ ਲਾਈਟ ਤੇ ਜਗਾ ਲਿਓ ਘਰ ਨੂੰ ਅੰਗਰ ਚਾਹੀਦਾ ਦ ਤਦੇ ਫਿਰ ਸਵੇ ਰੋਜ਼ ਲ ਹਾਂਜੀ ਉਹ ਬੁੱਢਾ ਹੈਗਾ ਆ ਉਹ ਬੁੱਢਾ।
ਹਾਂਜੀ, ਉਹੀ ਗਈ ਪਚੱਤਰ
ਅੱਛਾ, ਸਾਡੇ ਇਧਰ ਹੀ ਹੈਗੀ ਆ ਬਣਟੀ
ਹਾਂਜੀ- ਹਾਂਜੀ ਚਲੋ ਠੀਕ। ਹੋਰ ਆਪਣਾਲੀਏ ਦਾ ਕੰਮ ਕਰਦੇ ਨਹੀਂ ਜੀ ਹੋ ਬਸ
ਮੈਂ ਵੀ ਆਪਣਾ ਉਹ ਕਾਪੀ ਲੈ ਕੇ ਆਇਆ ਸੀ ਤੁਹਾਡੇ ਉੱਧਰ ਹੀ ਕੰਮ
ਅੱਛਾ ਅੱਛਾ ਠੀਕ ਹੈ ਅ ਹਾਂਜੀ ਹਾਂਜੀ ਚਲੋ ਭਾਜੀ ਇਹ ਮੈਂ ਬਾਹਰ ਆਦਾ ਸਤਿ ਸ੍ਰੀ ਅਕਾਲ ਬਾਹਰ ਮਿਲਦੇ ਹੋ ਡੈ ਜਾਓ ਬਸ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਧੂ